ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੀ ਅਵਾਜ਼ ਆ ਰਹੀ ਤੁਹਾਨੂੰ
ਹਾਂਜੀ ਆ ਰਹੀ ਹੈ, ਹੋਰ ਸੁਣਾ ਵਧੀਆ ਡਿਨ ਹਾਂਜੀ ਡਿਨਰ ਕਰ ਲਿਆ ਹਾਂਜੀ- ਹਾਂਜੀ ਫਰੀ ਹੋ ਗਏ, ਹੁਣ ਅਸੀਂ ਮੈਂ ਕਿਹਾ ਫੋਨ ਤੇ ਗੱਲ ਕਰ ਲਈ ਉਹ ਹਨਾ।
ਹਾਂਜੀ, ਦੱਸੋ ਕੀ ਪੁੱਛਣਾ? ਜਾਂਦੇ ਹੋ
ਮੈਂ ਬਸ ਮੈਂ ਉਂਝ ਈ ਪੁੱਛ ਰਹੀ ਸੀ, ਤੁਸੀਂ ਕੀ ਕਰ ਰਹੇ ਓ ਅੱਜਕਲ?
ਅੱਛਾ ਬਸ ਮੈਂ ਨਾ ਉਹ ਆਪਣੇ ਬੱਚੇ ਨੂੰ ਪੜ੍ਹਾ ਰਿਹਾ ਸੀ।
ਬਸ ਮੈਂ ਤੁਹਾਡੇ ਕੋਲ ਤਾਂ ਪੁੱਛਣ ਫੋਨ ਕੀਤਾ ਸੀ ਕਿ ਓਨਲਾਈਨ ਸ਼ੋਪਿੰਗ ਕਰਨ ਵਾਲਿਆਂ
ਅੱਛਾ, ਓਨਲਾਈਨ ਸ਼ੋਪਿੰਗ ਹਾਂ ਤੁਸੀਂ ਕਰ ਸਕਦੇ ਹੋ ਤੁਸੀਂ ਕੀ ਮੰਗਵਾਉਣਾ ਚਾਹੁੰਦੇ ਹੋ ਦੱਸੋ?
ਸੂਟ ਸੋਚ ਰਹੀ ਸੀ ਮੰਗਵਾਉਣ ਲਈ।
ਅੱਛਾ, ਮਤਲਬ ਕਿ ਅ ਤੁਸੀਂ ਔਫਲਾਈਨ ਵੀ ਜਾ ਕੇ ਦੇਖ ਸਕਦੇ ਹੋ ਪਰ ਤੁਸੀਂ ਔਨਲਾਈਨ ਹੀ ਕਿਉਂ ਤੁਸੀਂ ਖ਼ਰੀਦਣਾ ਚਾਹੁੰਦੇ ਹੋ। ਤੁਸੀਂ ਔਫਲਾਈਨ ਵੀ ਲੈ ਸਕਦੇ। ਤੇ ਉਹ ਮਾਰਕੀਟ ਜਾ ਕੇ ਲੈ ਸਕਦੇ ਹੋ ਤੁਹਾਨੂੰ ਚੰਗੀ ਤਰੀਕੇ ਨਾਲ ਜਾਣਕਾਰੀ ਮਿਲੇਗੀ ਤੁਸੀਂ ਕੱਪੜੇ ਨੂੰ ਹੱਥ ਲਗਾ ਕੇ ਦੇ ਸਕਦੇ ਹੋ ਤੇ ਤੁਸੀਂ ਓਨਲਾਈਨ ਹੀ ਕਿਉਂ ਖਰੀਦਣਾ ਚਾਹੁੰਦੇ ਹੋ।
ਬਸ ਓਨਲਾਈਨ ਤਾਂ ਖਰੀਦਣਾ ਚਾਹੁੰਦੀ ਸੀ ਨਾ ਕਿਉਂਕਿ ਨਾ ਓਨਲਾਈਨ ਚ ਨਾ ਮਤਲਬ ਪ੍ਰੋਡਕਟ ਕਾਫੀ ਅੱਛਾ-ਅੱਛਾ ਵਿਖਾ ਦਿੰਦੇ ਨੇ ਮਾਰਕੀਟ ਦੇ ਜਿਹੜੇ ਨਹੀਂ ਮਿਲਦੇ ਉਹ ਵੀ ਅੱਛੇ ਵਿਖਾ ਦਿੰਦੇ ਪਰ ਐਵੇ ਕਿ ਉੱਥੇ ਸਸਤੇ ਤੇ ਮਿਲਦੇ ਹੀ ਨੇ ਮਹਿੰਗੇ ਤਾਂ ਮਿਲਦੇ ਹੀ ਨੇ ਪਰ ਐਵੇਂ ਫ਼ਰਕ ਇੰਨਾ ਹੀ ਹੁੰਦਾ ਕਿ ਉਹ ਬਾਜ਼ਾਰਾਂ ਜਾ ਕੇ ਸਸਤੇ ਮਿਲਦੇ ਨੇ। ਉੱਧਰ ਥੋੜੇ ਜਿਹੇ ਮਹਿੰਗੇ ਮਿਲਦੇ ਨਾ।
ਹਾਂਜੀ, ਹਾਂਜੀ ਸਹੀ ਕਹਿੰਦੇ ਪਓ, ਸਹੀ ਕਹਿੰਦੇ ਪਓ।
ਬਾਜ਼ਾਰ ਗਏ ਸੀ ਆਪਣੀ ਅ, ਦਰਾਣੀ ਨਾਲ। ਮੈਂ ਤਿੰਨ ਚਾਰ ਟੋਪ ਲੈ ਕੇ ਆਈ ਆ, ਹੈ ਵੀ ਇੱਕ ਸੱਤ ਸੌ ਦਾ ਵ, ਇੱਕ ਅੱਠ ਸੌ ਦਾ ਵ, ਇੱਕ ਨੌ ਸੌ ਦਾ। ਇੱਕ ਨੌ ਸੌ ਦਾ ਟੋਪ ਹੈ ਪ ਹ ਤੇ ਹੀ ਹ ਹੀ ਹੁਣ ਉਹੀਨ ਓਨਲਾਈਨ ਮੰਗਵਾਈਏ ਤੇ ਓਨਲਾਈਨ ਥੋੜੀ ਜਿਹੀ ਲੇਟ ਆਉਂਦੇ ਨੇ ਬੰ ਦੱਸ ਦ ਦਿਨ ਲੱਗ ਜਾਂਦੇ ਨੇ ਆਉਣ ਨੂੰ।
ਹਾਂਜੀ ਸਹੀ ਕਹਿੰਦੇ ਪਏ।
ਹਾਂਜੀ।
ਹਾਂ ਤੁਸੀਂ ਓਨਲਾਈਨ ਹਾਂ, ਅਗਰ ਮੈਂ ਆਪਣੀ ਸਲਾਹ ਦੇਵਾਂ ਤਾਂ ਤੁਸੀਂ ਔਨਲਾਈਨ ਸ਼ੋਪਿੰਗ ਕਰ ਸਕਦੇ ਹੋ ਅਗਰ ਤੁਸੀਂ ਫਰੀ ਹੋ ਕਿ ਅਗਰ ਤੁਸੀਂ ਹਾਂ ਤੁਸੀਂ ਅਗਰ ਇੱਕੋ ਦਮ ਕਿੱਥੇ ਜਾਣਾ ਹੈ ਜਿਵੇਂ ਹੁਣ ਤੁਸੀਂ ਇੱਕੋ ਦਮ ਇਮਰਜੈਂਸੀ 'ਚ ਕਿੱਥੇ ਜਾਣਾ ਹੈ ਜਾਂ ਫਿਰ ਤੁਹਾਨੂੰ ਤੁਹਾਡਾ ਇੱਕੋ ਦਮ ਪਲਾਨ ਬਣ ਗਿਆ ਕਿੱਧਰ ਘੁੰਮਣ ਦਾ। ਫਿਰ ਤੁਸੀਂ ਔਨਲਾਈਨ ਸ਼ੋਪਿੰਗ ਨਹੀਂ ਕਰ ਸਕਦੇ ਨੇ ਫਿਰ ਤੁਹਾਨੂੰ ਓਫਲਾਈਨ ਜਾਣਾ ਪੈ ਕਿਉਂਕਿ ਓਫਲਾਈਨ ਦੇ ਬੜੇ ਫ਼ਾਇਦੇ ਨੇ, ਤੁਸੀਂ ਮਾਰਕੀਟ ਜਾ ਕੇ ਇੱਕੋ ਦਮ ਤੁਸੀਂ ਆਪਣੇ ਕੱਪੜੇ ਲੈ ਕੇ ਆ ਸਕਦੇ ਹੋ ਠੀਕ ਹੈ, ਨਾ ਉਹ ਸਭ ਤੋਂ ਵੱਡਾ ਫਾਇਦਾ ਤੁਸੀਂ ਹੱਥ ਲਗਾ ਕੇ ਦੇ ਸਕਦੇ ਹੋ। ਅੱਛਾ, ਤੁਹਾਡੇ ਨਾਲ ਕਦੀ ਇਵੇਂ ਹੋਇਆ ਜਿਵੇਂ ਹੁਣ ਤੁਸੀਂ ਔਨਲਾਈਨ ਕੱਪੜੇ ਮੰਗਵਾਏ ਨੇ ਹੋਰ ਫੱਟੇ ਹੋਏ ਆ ਗਏ ਨੇ।
ਕੀ ਕਹਿ ਰਹੇ ਹੋ? ਮੇਰੇ ਫੋਨ ਚ ਚਾਰਜਿੰਗ ਕੱ ਹੋ ਗਈ ਸੀ। ਚਾਦੀ ਲਉਣ ਲਗ ਗਈ ਸੀ ਕਹਿ ਰਹੇ ਤੁਸੀਂ?
ਮਤਲਬ ਕਿ ਉਹ ਤੁਸੀਂ ਹੁਣ ਜਿਵੇਂ ਉਹਨ ਇੱਕੋਦਮ ਕਿੱਥੇ ਜਾਣਾ ਐਮਰਜੈਂਸੀ ਪੈ ਗਈ ਹੁਣ ਜਿਵੇਂ ਤੁਸੀਂ ਇੱਕੋਦਮ ਘੁੰਮਣ ਜਾਣਾ ਇੱਕੋਦਮ ਪਲਾਨ ਬਣ ਗਿਆ ਜਿਵੇਂ ਤੁਹਾਡਾ
ਅੱਛਾ।
ਠੀਕ ਹੈ ਜੀ ਤੇ ਫਿਰ ਤੁਸੀਂ ਹੁਣ ਤੁਸੀਂਣ ਤੁਸੀਂ ਕੋਈ ਸੂਟ ਲੈਣਾ ਚਾਹੁੰਦੇ ਹੋ ਜੀਨਸ ਲੈਣਾ ਚਾਹੁੰਦੇ ਓ, ਵਧੀਆ ਟੋਪ ਲੈਣਾ ਚਾਹੁੰਦੇ ਓ। ਅਗਰ ਤੁਸੀਂ ਓਨਲਾਈਨ ਸ਼ੋਪਿੰਗ ਕਰ ਨਹੀਂ ਸਕਦੇ ਨਾ ਫਿਰ ਟਾਈਮ ਲੱਗਦਾ ਐ। ਠੀਕ ਹੈ ਨਾ ਜੀ, ਤੇ ਫੇਰ ਨਹੀਂ ਤੁਂ ਗੱਲ ਤਾਂ ਸੁਣੋ ਫੇ ਤੁਸੀ ਮਾਰਕੀਟ ਜਾ ਕੇ ਠੀਕ ਹੈ ਬਈ ਬਾਏ ਹੈਂਡ ਲੈ ਸਕਦੇ ਹੋ ਤੁਰੰਤ ਲੈ ਸਕਦੇ ਹੋ ਠੀਕ ਹੈ ਜੀ ਤੁਸੀਂ ਕੱਪੜੇ ਨੂੰ ਹੱਥ ਲਗਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਕਿਹੜਾ ਕੱਪੜਾ ਵਧੀਆ ਹੈ ਕਿਹੜਾ ਫੈਬਰਿਕ ਵਧੀਆ ਹੈ ਤੇ ਅਗਰ ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਅਗਰ ਤੁਸੀਂ ਓਨਲਾਈਨ ਕੱਪੜੇ ਖਰੀਦੇ ਹੋ ਕਦੀ ਤੁਹਾਡੇ ਕੋਲ ਫਟੇ ਹੋਏ ਕੱਪੜੇ ਆਏ ਨੇ
ਨਹੀਂ ਇੱਕ ਦੋ ਹਾਂਜੀ ਹਾਂ ਨ ਟੈ ਫੱਟਿਆ ਮਾਲ ਨ ਟਾਈਟ ਆ ਜਾਂਦਾ ਵ ਇੱਕ ਆਪਣੇ ਆਸਤੇ ਇੱਕ ਫਰੋਕ ਮੰਗਵਾਈ ਸੀ ਮੈਂ ਓਨਲਾਈਨ ਤੇ ਜਦੋਂ ਫਾਕ ਆਈ ਤੇ ਮੇਰੀ ਗੁੜੀਆ ਹੈ ਨਾ ਉਹਦੇ ਮਤਲਬ ਦੀ ਆ ਗਈ ਹੈ ਛੋਟੀ ਉਹ ਹੈ ਡਬਲ ਐਕਸਲ ਦੀ ਹੈ ਉੰਜ ਆਈ ਉਹਦੇ ਸਾਈਜ਼ ਕੀ ਸੀ ਫਿਰ ਕੀ ਰਿਟਰਨ ਕੀਤਾ ਹੀ ਨਹੀਂ ਫਿਰ ਉਸ ਨੂ ਦੋ ਤਿੰਨ ਸਾਲ ਪਾਂਦੀ ਰਹੀਏ ਹੁਣ ਕਿਸੇ ਹੋਰ ਨੂੰ ਦੇਤਾ ਮੈਂ
ਓਕੇ
ਕਿਸੇ ਹੋਰ ਨੂੰ ਦੇਤਾ ਚੁੱਕ ਕੇ ਕਿਸੇ ਹੋਨ ਉਹ ਕੁੜੀ ਪਾਂਦੀ ਪਈ ਆ ਮਜ਼ੇ ਨਾਲ ਆ
ਹਾਂਜੀ ਐਕਚੁਲੀ ਨਾ ਮੇਰੇ ਨਾਲ ਵੀ ਹੋ ਚੁੱਕਿਆ ਇਸ ਕਰਕੇ ਮੈਂ ਤੁਹਾਡੇ ਨਾਲ ਹੈ ਇਸ ਟੋਪਿਕ ਤੇ ਗੱਲ ਕੀਤੀ ਹੈ ਕਿਉਂਕਿ ਮੇਰੇ ਨਾਲ ਇਵੇਂ ਹੋ ਚੁੱਕਿਆ, ਹਾਂਜੀ
ਇਹ ਪਿਛਲੀ ਵਾਰ ਇੱਕ ਦੋ ਤਿੰਨ ਸਾਲ ਪੁਰਾਣੀ ਗੱਲ ਹੈਵੇ ਇਹ ਵਾਲੀ ਪਿਛਲੇ ਸਾਲ ਕੀ ਹੋਇਆ ਸੀ ਦੋ ਤਿੰਨ ਸਾਲ ਪਹਿਲੇ ਦੀ ਗੱਲ ਐਵੇਂ ਮੈਂ ਨਾ ਆਨਲਾਈਨ ਕਦੀ ਸ਼ੋਪਿੰਗ ਕਦੇ ਕੱਪੜੇ ਮੰਗਵਾਏ ਨਹੀਂ ਸੀ ਪਹਿਲੀ ਵਾਰੀ ਕੁਛ ਹੀ ਕੱਪੜਾ ਮੰਗਵਾਇਆ ਤੇ ਸੂਟ ਮੰਗਵਾਇਆ ਸੀ ਪੰਦਰਾਂ ਸੋ ਦਾ ਹੈਂ ਉਹ ਗਲ ਨੂੰ ਪੰਜ ਛੇ ਸਾਲ ਹੋ ਗਏ ਨੇ ਮੇਰੇ ਦਿਓਰ ਦੇ ਵਿਆਹ ਤੋ ਪਹਿਲੇ ਦੀ ਗੱਲ ਹੈ ਤੇ ਉਨਹਾ ਨੇ ਮੀਟਰ ਦ ਕੱ ਭੇਜਤਾ ਮੈਨੂੰ
ਓਕੇ ਜੀ
ਫੇਿਰ ਅਸੀਂ ਇਨਾ ਮੈਂ ਉਹਨਾਂ ਨੂੰ ਇਨਾ ਲੱਭਿਆ ਮੈਂ ਕਿਹਾ ਕਿੱਥੇ ਗਿਆ ਆਦਮੀ ਮੈਨੂੰ ਮ ਨਜ਼ਰ ਨਹੀਂ ਆਇਆ ਫੇਰ ਭੱਜ ਗਿਆ ਉਹ ਉਸ ਤੋਂ ਬਾਅਦ ਫਿਰ ਡਰ ਪੈ ਗਿਆ ਉਸ ਤੋਂ ਬਾਦ ਮੇਰੇ ਦਿਓਰ ਦਾ ਵਿਆਹ ਹੋ ਗਿਆ ਮੇਰੀ ਦਰਾਣੀ ਆ ਗਈ ਉਹ ਦੱਸਣ ਲੱਗ ਗਈ ਇਂਝ ਨੀ ਇਂਝ ਸ਼ੋਪਿੰਗ ਕਰਦੇ ਫਿਰ ਸ਼ੋਪਿੰਗ ਕਰ ਮਤਲਬ ਸਾਨੂੰ ਪਤਾ ਲੱਗ ਗਿਆ ਇੰਜ ਨਹੀ ਇੰਜ ਸ਼ੋਪਿੰਗ ਕਰਦੇ ਨੇ
ਜੀ ਸਮਝ ਗਿਆ ਤੇ ਫਿਰ ਇੱਕ ਵਾਰ ਮੇਰੇ ਨਾਲ ਵੀ ਹਾਦਸਾ ਹੋ ਚੁੱਕਿਆ ਉਸ ਤੋਂ ਬਾਅਦ ਨਾ ਮੈਂ ਨਾ ਹਮੇਸ਼ਾ ਆਫਲਾਈਨ ਹੀ ਕੱਪੜੇ ਲੈਦਾ ਮੈਂ ਆਨਲਾਈਨ ਕੱਪੜੇ ਨਹੀ ਲੈਂਦਾ ਮੈਂ ਤੁਹਾਨੂੰ ਦੱਸਾਂ ਕਿ ਮੇਰੇ ਨਾਲ ਕੀ ਹੋਇਆ ਸੀ
ਅੱਛਾ
ਅਤੇ ਮੇਰੇ ਨਾਲ ਕੀ ਹੋਇਆ ਸੀ ਮੈਨੇ ਇੱਕ ਵਾਰ ਆਪਣੇ ਸ਼ੂਜ਼ ਮੰਗਵਾਏ ਸੀ ਬੂਟ ਠੀਕ ਹੈ ਜੀ ਆਨਲਾਈਨ ਬੂਟ ਮੰਗਵਾਏ ਸੀ ਉਹ ਛੋਟ ਤੇ ਆਏ ਉਹ ਉੱਤੋਂ ਦੀ ਨਾ ਥੋੜੇ ਫੱਟੇ ਹੋਏ ਸੀ ਥੱਲੋਂ ਦੀ ਤੇ ਮੇਰਾ ਨੁਕਸਾਨ ਹੋ ਗਿਆ ਅਹ ਛੇਸੌ ਰੁਪਏ ਦਾ ਨੁਕਸਾਨ ਹੋ ਗਿਆ ਮੇਰਾ
ਅੱਛਾ-ਅੱਛਾ
ਠੀਕ ਹੈ ਵੀ ਅਗਰ ਇਸ ਤੋਂ ਵਧੀਆ ਉਹੀ ਛੇ ਸੌ ਰੁਪਏ ਲੈ ਕੇ ਅਗਰ ਮੈਂ ਆਪਣੇ ਸ਼ਹਿਰ ਦੇ ਕਿਤੇ ਵੱਡੇ ਵਧੀਆ ਸ਼ੋਪ ਤੋਂ ਚਲਾ ਜਾਂਦਾ ਤੇ ਉਦੇ ਮੈਨੂੰ, ਵਧੀਆ ਜੂ ਤੇ ਈ ਮਿਲ ਜਾਂਦੀ ਹ ਪਰ ਆਨਲਾਈਨ ਚੱਕਰ ਚ ਮੇਰਾ ਸ਼ੇਸੂ ਵੀ ਖਰਾਬ ਹੋ ਗਿਆ ਔਰ ਮੇਰੇ ਦਸ ਦਿਨ ਵੀ ਖਰਾਬ ਹੋ ਗਏ ਪੂਰੇ ਦਸ ਦਿਨ ਇਹ ਸਾਈਡ ਇਫੈਕਟ ਹੈਗੇ ਨੇ। ਉਹ ਔਨਲਾਈਨ ਸ਼ੋਪਿੰਗ ਕਰਾਉਂਦਾ ਹੈ।
ਹਮ ਹੁਣ ਮੈਂ ਇੱਕ ਪੈਂਟ ਮੰਗਵਾਈ ਆ ਮਿੰਤਰਾਂ ਤੋਂ ਮੈਂ। ਪਤਾ ਨੀ ਹੁਣ ਕ ਕਿਸ ਤਰ੍ਹਾਂ ਦੀ ਆਏਗੀ। ਮੈਂ ਸੋਚਦੀ ਗ਼ਲਤ ਨਾ ਆ ਜਾਏ ਫਿਰ ਪੈਸੇ ਫਸ ਜਾਣਗੇ।
ਜੀ।
ਪੈਸੇ ਫਸਣ ਵਾਲੀ ਗੱਲ ਹੁੰਦੀ ਹੈ। ਨਾ ਪੈਸੇ ਫਸ ਜਾਂਦੇ ਨਾ। ਹਾਂਜੀ।
ਅੱਛਾ ਜੀ।
ਹਮ। ਹੋਰ ਤੁਸੀਂ ਸੁਣਾਓ।
ਹਾਂਜੀ। ਹਾਂ ਹਾਂਜੀ। ਇੱਕ ਵਾਰ ਮੇਰੇ। ਜੋ ਤਾਇਆ ਜੀ ਹੈਗੇ ਨੇ। ਕ ਉਹਨਾਂ ਦੇ ਪੈਸੇ ਫਸ ਗਏ ਉਹਨਾਂ ਨੇ ਇੱਕ ਪੰਜਾਬੀ ਜੁੱਤੀ ਮੰਗਵਾਈ ਸੀ ਕਮ ਸੇ ਕਮ ਅਹ ਬਾਈ ਸੌ ਰੁਪਏ ਦੀ ਜਾਂ ਫਿਰ ਚੌਵੀ ਸੌ ਰੁਪਏ ਦੀ। ਠੀ ਠੀਕ ਹੈ। ਜੀ ਤੇ- ਫਿਰ ਉਹ ਮਤਲਬ ਕਿ ਦਸ ਨੰਬਰ ਦੀ ਮੰਗਵਾਏ ਸੀ ਤੇ ਆਈ ਸੀ ਕਿੰਨੇ ਨੰਬਰ ਦੀ ਅੱਠ ਨੰਬਰ ਦੇ ਦੇਖੋ ਕਿਤਨਾ ਫਰਕ ਹੈਗਾ
ਹਮ ਅੱਛਾ, ਅੱਛਾ।
ਫੇਿਰ ਉਹ ਆਈ ਨੀ। ਠੀਕ ਹੈ ਬ ਉਹ ਮਤਲਬ ਕਿ ਸਾਡੇ ਘਰ ਦੇ ਕਿਸੇ ਵੀ ਮੈਂਬਰ ਦੇ ਪੈਰ। ਨ ਆਉਗੀ ਸ ਹੋ ਗਈ ਨਾ ਹੈਗੇ ਨੇ ਠੀਕ ਹੈ ਜੀ। ਤੇ ਮੇਰੇ ਫਿਰ ਜੋ ਤਾਇਆ ਹੈਗੇ ਨੇ ਉਹ ਨੇ ਫੇਿਰ ਉਹ ਨੇ ਰਿਟਰਨ ਕੀਤਾ ਤਾਂ ਉਹ ਉਹ ਜੁੱਤੀ ਤੋਂ ਚਲੀ ਗਈ ਵਾਪਿਸ ਆ। ਜੁੱਤੀ ਵਾਪਸ ਚਲੇ ਗਈ ਪਰ ਪੈਸੇ ਪੈਸੇ ਨਹੀਂ ਆਏ ਉਹ ਅੱਜ ਤੱਕ ਨਹੀਂ ਆਏ ਪੈਸੇ।
ਹਾਂ ਇਸ ਤਰ੍ਹਾਂ ਦੇ ਉਹ ਨਹੀਂ, ਨਹੀਂ ਪੈਸੇ ਤਾਂ ਰਿਫੰਡ ਆ ਜਾਂਦੇ ਨੇ।
ਨਹੀਂ ਉਹ ਆਏ ਨਹੀਂ, ਉਹ ਕਦੇ ਨਹੀਂੀ ਆਏ ਫਿਰ ਅੱਜ ਦੋ ਸਾਲ ਹੋ ਗਏ ਨੇ ਜਾਂ ਫਿਰ ਡੇਢ ਸਾਲ ਹੋ ਗਏ ਉਹ ਚੌਵੀ ਸੌ ਰੁਪਏ ਕਦੇ ਨਹੀਂੀ ਆਏ।
ਅੱਛਾ। ਮੈਂ ਹੁ ਮਿੰਤਰਾ ਤੋਂ ਕੁਛ ਹੀਜ਼ ਮੰਗਵਾਈ ਹੈ ਆਪਣੇ ਬਤੀ ਜੇ ਅਸੀਂ ਮਤਲਬ ਡਰੈਸ ਮੰਗਵਾਈ ਸੀ ਜਦੋਂਵਾਈ ਹੈ ਤੇ ਅ ਛੋਟੀ ਆ ਗਈ ਹੈ। ਜੇ ਮੈਂ ਰਿਟਰਨ ਕੀਤਾ ਤੇ ਫਿਰ ਮੈਨੂੰ ਚ ਪੈਸੇ ਆਗਏ ਨੇ ਫੇਿਰ।
ਅੱਛਾ ਜੀ।
ਹਮ ਤੇ ਤੁਸੀਂ ਆਪਣਾ ਬੈਂਕ ਦਿੱਤਾ ਹੋਏਗਾ। ਤੁਹਾਡੇ ਤੁਹਾਡੇ ਬੈਂਕ ਚ ਆ।
ਨਹੀਂ, ਨਹੀਂ। ਮਿੰਤਰਾ ਚ ਹੀ ਆ ਜਾਂਦੇ ਨੇ ਪੈਸੇ। ਛੇਹ ਚਛੇ ਸੌ ਕੀ ਮੰਗਾ ਲਓ ਠੀਕ ਹ ਉਹ ਤੋਂ ਦੋਸੋ ਕੱਟੇ ਜਾਣਗੇ ਤੁਹਾਡੇ ਚੀਜ਼ ਜਿਵੇਂ ਸ਼ੇਸੋ ਦੀ ਉਹਦੀ ਚੀਜ਼ ਮੰਗਵਾਈਏ ਮੈਂ ਦੋ ਸੌ ਕੱਟੇ ਹੋਏ ਤੇ ਤਿੰਨ ਚਾਰ ਸੌ ਮਿਲ ਜਾਵੇਗੀ
ਜੀ ਸਹੀ ਕਹਿਣਦੇ ਪ ਹੋ ਜੀ ਤੇ ਫਿਰ ਮੈਂ ਇਹ ਛੋਟੀ ਜਿਹੀ ਹਾਂਜੀ ਛੋਟੀ ਜਿਹੀ ਇੱਕ ਗੱਲ ਹੋਰ ਪੁੱਛ ਸੀ ਤੁਹਾਡੇ ਤੋਂ
ਅੱਛਾ
ਜ ਮੇਰੇ ਭਰਾ ਦਾ ਮੁੰਡਾ ਹੈਗਾ ਉਹ ਨਾ ਏ ਸੀ ਚਲਾ ਕੇ ਬੈਠਾ ਦਾ ਹੈ
ਹਮ
ਤੇ ਮੈਂ ਉਹਨੂੰ ਕਹਿ ਦਾ ਕਿ ਕੂਲਰ ਚਲਾ ਲੈ ਤੇ ਫੇਰ ਮਤਲਬ ਕਿ ਮੈਂ ਇਹ ਪੁੱਛਣਾ ਚਾਹੁੰਦਾ ਕਿ ਏ ਸੀ ਦੇ ਕੋਈ ਸਾਈਡ ਇਫੈਕਟ ਵੀ ਹੁੰਦੇ ਨੇ ਜਾਂ ਫਿਰ ਮਤਲਬ ਕਿ ਕੂਲਰ ਜ਼ਿਆਦਾ ਬੈਨੀਫਿਸ਼ਅਲ ਹੈਗਾ
ਹਾਂ ਸਾਡੇ ਘਰ ਤੇ ਇਸਏ ਸੀ ਲੱਗੇ ਦੇ ਨੇ ਕੂਲਰ ਤੇ ਮੇਰੇ ਹਸਬੈਂਡ ਨੇ ਗਾਵਾਂ ਰੱਖੀ ਦੀਆਂ ਨੇ ਉੱਧਰ ਲੱਗਿਆ ਦਾ ਕੂਲਰ ਆ ਉਹ ਤੇ ਕੂਲਰ ਬਾਰੇ ਇਨਾ ਦਾ ਸਾਨੂੰ ਪਤਾ ਨੀ ਆ ਠੀਕ ਏ ਆਪਣੀ ਆਪਣੀ ਸੋਚ ਦੇ ਅਕੋਡਿੰਗ ਠੀਕ ਵੈਸੇ ਤਾਂ ਪੁਰਾਣੇ ਜਮਾਨੇ ਦੇ ਕੂਲਰ ਹੀ ਹੁੰਦੇ ਸੀ ਇਸ ਚੀਜ਼ ਤੇ ਦਸ ਪੰਦਰਾਂ ਸਾਲ ਹੋਣ ਚੱਲੇ ਨੇ
ਹਾਂਜੀ ਸਹੀ ਕਹਿੰਦੇ ਪ ਹੋ ਸਹੀ ਕਹਿੰਦੇ ਪ ਹੋ ਤੇ ਏਸੀ ਤਾਂ ਨੁਕਸਾਨ ਤਾਂ ਹੁੰਦਾ ਹੀ ਹੈ ਇਹਨਾਂ ਕੀ ਕਰਦਾ ਹੈ ਕਿ ਨਾ ਮਤਲਬ ਕੀ ਨਾ ਉਹ ਹਨ ਨਾ ਤੁਸੀਂ ਦੇਖਿਆ ਹੈਗਾ ਕਿ ਤੁਸੀਂ ਨਾ ਪੂਰੀ ਰਾਤ ਏਸੀ ਚਲਾਓ ਫਿਰ ਤੁਹਾਡਾ ਨਾ ਗਲਾ ਸੁੱਕ ਜਾਂਦਾ ਹੋਏਗਾ ਤੁਹਾਡੇ ਨਾਲ ਹੁੰਦਾ ਵੇਂ
ਆਹੋ ਹੁੰਦਾ ਵ ਕਈ ਵਾਰੀ ਜਾ
ਹਾਂਜੀ ਉਹਨਾਂ ਮਤਲਬ ਕਿ ਗੰਦੀ ਹਵਾ ਆਉਂਦੀ ਹ ਏਸੀ ਦੀ ਨਾ ਉਹਨਾਂ ਕੀ ਕਰਦੀ ਹੈ ਕਿਉਂ ਨਾ ਉਹਨਾਂ ਕਮਰੇ ਚ ਨਾ ਜੋ ਗਿੱਲਾ ਭਨ ਹੁੰਦਾ ਨਾ ਉਹਨੂੰ ਨਾ ਖਤਮ ਕਰ ਦਿੰਦਾ ਉਹ ਇਸ ਕਰਕੇ ਨਾ ਜ਼ਿਆਦਾਤਰ ਲੋਕ ਕਹਿੰਦੇ ਨੇ ਕਿ ਏਸੀ ਏਸੀ ਬੰਦ ਕਹਿੰਦਾ ਕੂਲਰ ਚਲਾਇਆ ਕਰੋ
ਹਾਂ ਨਹੀਂ ਤਾਂ ਸਹੀ ਕੀਤਾ ਤੁਸੀਂ ਏਸੀ ਅਸੀਂ ਚਲਾਉਂਦੇ ਆ ਨਾ ਅਸੀਂ ਮੈਂ ਤਾਂ ਸਿਰ ਉੱਟ ਕੇ ਬਿਮਾਰ ਹੀ ਹੋ ਜਾਂਦੀ ਆ ਲੱਤਾਂ ਬੀੜ ਅਸੀਂ ਚਲਾਨੇ ਹਾਂ ਨਾ ਇਸ ਅਸੀ ਮੈਂ ਤਾਂ ਸਿਰ ਉੱਠ ਕੇ ਬਿਮਾਰ ਹੀ ਹੋ ਜਾਂਦੀ ਹਾਂ ਲੱਤਾਂ ਪੀੜ ਪਿੱਠ ਪੀੜ ਇਝ ਹੀ ਹੋ ਰਹਿੰਦਾ ਮੇਰੇ ਨਾਲ ਕਾਰ ਵਾਰ ਇਝ ਰਹਿੰਦਾ
ਫੇਰ ਵਾ ਤੁਰਨਾ ਜੀ ਸਹੀ ਕਹਿੰਦੇ
ਗ ਥੋੜ੍ਹਾ ਜਿਹਾ ਘੱਟ ਕਰਨੀ ਆ
ਜੀ
ਹਮ
ਸਹੀ ਕਿਹਦੇ ਪਏ ਹੋ ਤੇ ਫੇਿਰ ਅਸੀਂ ਤਾਂ ਦੇਖੋ ਅਗਰ ਮੈਂ ਆਪਣੀ ਗੱਲ ਕਰਾਂ ਤੇ ਫੇਿਰ ਸਾਡੇ ਕੋਲ ਛੋਟਾ ਕੂਲਰ ਹੈਗਾ। ਤੇ ਮੈਂ ਜ਼ਿਆਦਾਤਰ ਉਹੀ ਚਲਾਉਦਾ ਵਾਂ ਕਿਉਂਕਿ ਦੇਖੋ ਕੂਲਰ ਦੇ ਬੜੇ ਫ਼ਾਇਦੇ ਹੈਗੇ ਨੇ। ਉਹ ਕਿਤੇ ਕੋਲ ਬਿਜਲੀ ਵੀ ਘੱਟ ਲੱਗਦੀ ਹੈ। ਤੁਹਾਨੂੰ ਪਤਾ ਹੀ ਹੋਣਾ ਬਿਜਲੀ ਘੱਟ ਲੱਗਦੀ ਹੈ। ਠੀਕ ਹੈ। ਜੀ ਔਰ ਸਰੀਰ ਦੇ ਲਈ ਵੀ ਖ਼ਰਾਬ ਸਰੀਰ ਦੇ ਲਈ ਵੀ ਸਹੀ ਹੁੰਦਾ ਜੇ ਹਾਂਜੀ ਹਾਂਜੀ ਇਹਦੇ ਏ ਦਿਨ ਹਾਂਜੀ ਏਸੀ ਦਿਨਾਂ ਨਾ ਬੜੀ ਜ਼ਿਆਦਾ ਤਾਂ ਬੀਜੀ ਲੱਗਦੀ ਹੈ। ਬੜੀ ਜ਼ਿਆਦਾ ਹਨਾ
ਹਮ
ਜੀ
ਚਲੋ ਹੋਰ
ਨੀਚੇ ਆ ਹਾਂਜੀ
ਸਹੀ ਉਹ ਤਰੀਕਾ ਹੈ। ਨਾ ਏਸੀ ਦੇ ਫਾਇਦੇ ਬੜੇ ਨੁਕਸਾਨ ਰਾਤੀ ਸਗੋ ਹੁਣ ਸਾਡਾ ਏ ਸੀ ਖਰਾਬ ਹੋ ਗਿਆ ਹੋਇ
ਹਾਂਜੀ ਹਾਂਜੀ
ਕੁਛ ਨਾ ਅਸੀਂ ਕੀ ਕਰੀਏ ਹੁਣ
ਹਮ ਤੇ ਫੇਰ ਅਹ ਹੁਣ ਮੈਨੂੰ ਇਹ ਗੱਲ ਦੱਸੋ ਕਿ
ਚਲੋ ਤੁਹਾਡੇ ਨਾਲ ਬਾਅਦ ਚ ਗੱਲ ਬ ਬਾਦ ਚ ਗੱਲ ਕਰਨੀੇ ਆ ਹੈਂ। ਤੁਹਾਡੇ ਨਾਲ ਸਾਰੀ ਗੱਲ ਕਰਾਂਗੀ ਉਹ ਨਾ ਮੇਰੇ ਹਸਬੈਂਡ ਬਾਰ ਸ਼ੁਰੂ ਮੈਨੂੰ ਮਾਰਦੇ ਨਾ
ਠੀਕ ਹੈ ਓਕੇ ਜੀ।